ਸਤਿ ਸ਼੍ਰੀ ਅਕਾਲ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਜੀ ਹਾਲ ਜੀ ਹੋਰ ਕੀ ਹਾਲ ਚਾਲ ਹੈ ਹੋਰ ਕੀ ਹਾਲ ਚਾਲ ਏ।
ਵਧੀਆ ਜੀ ਤੁਸੀਂ ਦੱਸੋ।
ਹੈਲੋ ਬਸ ਵਧੀਆ ਤੁ
ਹੈਲੋ ਹਾਂਜੀ ਵਧੀਆ ਤੁਸੀਂ ਦੱਸੋ।
ਕੀ ਕਰਦਾ।
ਕੁਛ ਨੀ ਬਸ ਏਦਾਂ ਹੀ ਬੈਠੀ ਸੀ।
ਹੋਰ ਸੁਣਾਓ ਕੀ ਹਾਲ
ਮੈਂ ਕਹਿ ਸੀ ਤੁਸੀਂ ਚਲੋ ਤੁਹਾਡੇ ਕੋਲ ਇੱਕ ਰੈਸਪੀ ਪੁੱਛੀ ਜਾਏ। ਬਸ ਮੈਂ ਵੀ ਹੁਨੇ ਬਸ ਰੋਟੀ ਰੁਟੀ ਬਣਾ ਕੇ ਕੰਪਲੀਟ ਅਜੇ ਖਾਦੀ ਜੀ ਮਾਮਾ ਦਾ ਵੇਟ ਕਰ ਰਹੇ ਆਂ ਪੇਕੇ ਆਏ ਹੋਏ ਆਂ। ਪ ਸੋਚੇ ਸੀ ਕਿ ਹਾਂ ਰਾਤੀ ਪ ਹਾਂ ਰਾਤੀ ਮੈਂ ਸੋਚ ਰਹੀ ਸੀ ਪਾਲਕ ਪਨੀਰ ਬਣਾਵਾਂ। ਤੇ ਮੈਂ ਕਿਹਾ ਚਲੋ ਤੁਹਾਡੇ ਕੋਲ ਰੈਸਪੀ ਲੈ ਲਈਏ।
ਓਕੇ ਮੈਨੂੰ ਵੀ ਇੰਨਾ ਪਤਾ ਨੀ ਬਟ ਟ ਅਸੀਂ ਵੀ ਏਦਾਂ ਹੀ ਬਨਾਉਂਦੇ ਨੇ ਪਾਲਕ ਨੂੰ ਬੋਆਇਲ ਕਰ ਲਓ। ਤੇ ਫਿਰ ਬਲੈਂਡ ਕਰ ਲੈਂਦੇ ਨੇ ਦੈਨਾ ਤੋ ਉਹਦੋਂ ਬਾਅਦ ਤੜਕਾ ਵਗੈਰਾ ਬਸ ਓਹੀ ਪਿਆਜ ਤੇ ਟਮਾਟਰ ਦਾ ਬਸ ਇਹਨਾਂ ਦੀ ਪਿਓਰੀ ਬਣਾ ਕੇ
ਕਿ ਅਦਰਕ ਲਸਣ ਅਦਰਕ ਲਸਣ ਪਿਆਜ
ਹਾਂ- ਹਾਂ ਇਹੀ ਸਾਰਾ ਕੁਛ ਪਾ ਕੇ
ਹਾਂਜੀ ਹੋਰ ਕਿਹਨਾਂ ਦਾ ਨਹੀਂ ਮੈਂ ਬਣਾਣੀ ਹਾਂ ਲੇਕਿਨ ਮੈਂ ਸੋਚਿਆ ਕੋਈ ਅਲੱਗ ਤਰੀਕੇ ਦਾ ਤੁਸੀ ਕ ਹੁੰਦਾ ਨਾ ਮਨ ਵਿੱਚ ਕਈ ਚੀਜ਼ ਅਸੀਂ ਅਲੱਗ ਤਰੀਕੇ ਦਾ ਬਣਾਈ ਦਾ ਤੁਸੀਂ ਅਲੱਗ ਤਰੀਕੇ ਦਾ ਬਣਾਂਦੇ ਓ। ਤੇ ਉਹ ਫਿਰ ਟੇਸਟ 'ਚ ਤੇ ਇਹਦੇ ਸੀ ਨਾ ਕਿ ਟੇਸਟ ਅਲੱਗ ਤਰੀਕੇ ਦਾ ਹੋ ਜਾਂਦਾ ਨਾ ਤੇ ਫੇਰ ਮਨ 'ਚ ਹੀ ਹੁੰਦਾ ਹੈ ਕਿ ਹਾਂ ਬਈ ਅਲੱਗ -ਅਲੱਗ ਟੇਸਟ ਦੀ ਚੀਜ਼ ਹੁੰਂਦੀ ਖਾਣ ਮਨ ਦਾ ਮਨ ਕਰਦਾ। ਕਈ ਲੋਕ ਕੱਟ ਕੇ ਬਣਾਂਦੇ ਆ ਕਈ ਲੋਕ ਹਾਂਡੀ 'ਚ ਬਣਾ ਦੇ ਕਈ ਲੋਕ ਹਾਂਡੀ 'ਚ ਬਨਾਉਂਦੇ ਹੈ ਤੁਹਾਨੂੰ ਪਤਾ ਕਈ ਲੋਕ ਕੱਢ ਕੇ ਬਣਾਂਦੇ ਨੇ ਹਰ ਤਰੀਕੇ -ਤਰੀਕੇ ਦੇ ਲੋਕ ਬਣਾਂਦੇ ਨੇ।
ਹਾਂਜੀ- ਹਾਂਜੀ ਅਸੀਂ ਤਾਂ ਬਲੈਂਡ ਕਰਕੇ ਬਣਾਉਂਣੇ ਨੇ ਤੁਸੀਂ ਕਿਵੇਂ ਬਣਾਉਂਣੇ ਹੋ।
ਮੈਂ ਪਤਾ ਕੀ ਕਰਦੀ ਹਾਂ ਮੈਂ ਪਾਲਕ ਨੂੰ ਪਹਿਲਾਂ ਪਾਲਕ ਲੈਂਣੀ ਆਂ। ਵੱਡੇ ਪੱਤੇ ਵਾਲੀ ਮੈਨ ਕਿ ਦੋ ਤਰ੍ਹਾਂ ਦੀ ਪਾਲਕ ਆਂਦੀ ਹੈ ਇੱਕ ਆਉਂਦੀ ਦੇਸੀ ਪਾਲਕ ਹੈ ਨਾ ਔਰ ਇੱਕ ਆਂਦੀ ਜਿਨ ਕਹਿੰਦੇ ਗਧਾ ਪਾਲਕ
ਹੂੰ- ਹੂੰ
ਕਈ ਲੋਕ ਸਾਡੇ ਘਰ ਹੀ ਬੋਲਦੇ ਨੇ ਬਈ ਕੀ ਇਹ ਵੱਡੇ ਪੱਤੇ ਵਾਲੀ ਇਹਨੂੰ ਐ ਆਖਦੇ ਨੇ ਗਧਾ ਪਾਲਕ ਔਰ ਜਿਹੜੀ ਦੇ ਸੀ ਪਾਲਕ ਹੁੰਦੀ ਉਹ ਛੋਟੇ ਪੱਤੇ ਵਾਲੀ ਆਂਦੀ ਏ। ਤੇ ਉਹ ਜਿਹੜੀ ਛੋਟੇ ਪੱਤੇ ਵਾਲੀ ਆਂਦੀ ਨਾ ਉਹਦੇ ਟਾਈਮ ਲੱਗਦਾ ਬੜਾ ਸਾਫ਼ ਕਰਨੇ ਵਾਸਤੇ ਤੁਹਾਨੂੰ ਪਤਾ ਹੀ ਹੁਣ ਪੂਰਾ ਸਾਫ਼ ਕਰਨਾ ਪੈਂਦਾ ਔਰ ਜਿਹੜੇ ਵੱਡੇ ਪ ਤੇ ਵਾਲੀ ਪਾਲਕ ਆਂਦੀ ਉਹ ਆਰਾਮ ਨਾਲ ਜਲਦੀ ਸਾਫ਼ ਹੋ ਜਾਂਦੀ ਟਾਈਮ ਵੀ ਨਹੀਂ ਲੱਗਦਾ ਹਨਾ ਫਿਰ ਅਸੀਂ ਲੋਕ ਪਤਾ ਕੀ ਕਰਦੇ ਆ ਪਾਲਕ ਨੂੰ ਲਿਆ ਮੈਂ ਉਹਦੀ ਉੱਪਰੋਂਦੀ ਡੰਡੀਆਂ ਕਈ ਲੋਕ ਡੰਡੀਆਂ ਨੀ, ਤੋੜਦੇ ਮੈਂ ਉਹਦੀ ਨਾ ਡੰਠਲ ਟਾਈਪ ਆਉਂਦਾ ਨਾ ਜਿਹੜਾ ਉਹਨੂੰ ਹਲਕਾ ਜਿਹਾ ਤੋੜ ਦਿੰਦੀ ਹਾਂ, ਹਨਾ ਉਹ ਕਰੇ ਫੇਰ ਹੁਣ ਪਾਣੀ ਚ ਪਿ ਗੋ ਪਾਣੀ ਚ ਅੱਛੀ ਤਰ੍ਹਾਂ ਨਾ ਦੋ ਤਿੰਨ ਪਾਣੀ ਨਾਲ ਧੋ ਲੈਂਦੇ ਦੋ ਤਿੰਨ ਪਾਈ ਨਾ ਅੱਛੀ ਤਰ੍ਹਾਂ ਹੁਣ ਧੋ ਲੈਦੀ ਹਾਂ। ਤੋਂਨ ਤੋਂ ਬਾਅਦ ਪਤਾ ਹੈ ਕੀ ਕਰਦੀਆਂ ਹਾ ਉਹਨੂੰ ਧੋਣ ਤੋਂ ਬਾਅਦ ਉਹੀ ਤੁਹਾਡੇ ਤਰੀਕੇ ਨਾਲ ਕੁੱਕਰ ਵਿਚ ਪਾ ਕੇ ਉਹਨੂੰ
ਹਾਂ
ਪਾਣੀ ਤੇ ਪਣੀ ਤੇ ਵੈਸੇ ਹੀ ਛੱਡਦਾ ਪਾਲਕ ਪਾਣੀ ਤੇ ਵੈਸੇ ਹੀ ਛੱਡਦਾ ਪਾਲਕ ਤੇ ਪਾਣੀ ਪਾਣੀ ਦੀ ਲੋਹੜ ਹੀ ਨਹੀਂ ਹੁੰਦੀ ਚ ਹੈਨਾ ਤੇ ਉਸ ਤੋਂ ਬਾਅਦ ਇਹ ਕਰਦੀ ਨਾ ਸੀਟੀ ਦੁਆਲ ਹ ਤੇ ਉਹਨੂੰ ਛੋੜ ਦਿੰਦੀ ਹਾਂ ਫੇਰ ਪਤਾ ਮੈਂ ਹੀ ਕਰਦੀ ਹਾਂ, ਅਦਰਕ, ਲਸਣ ਲੈਂਦੀਆਂ ਕੱਦੂਕਸ ਹੁੰਦਾ ਓਹਦੇ ਨਾਲ ਅਦਰਕ ਲਸਣ ਨ ਕੀਰ ਲੈਂਦੀ ਹਾਂ ਠੀਕ ਹੈ। ਪਿਆਜ ਪਿਆਜ ਨੂੰ ਚੌਪਰ ਕਰ ਲਿਆ ਹਰੀ ਮਿਰਚਾਂ ਨੂੰ ਚੌਪਰ ਕਰ ਲਿਆ ਠੀਕ ਹੈ।
ਹਮ
ਹਨ ਕੀ ਕਰ ਟਮਾਟਰ ਦੀ ਪਿਊਰੀ ਬਣਾ ਲੈਂਦੀ ਹਾਂ, ਟਮਾਟਰ ਦੀ ਪਿਊਰੀ ਬਣਾ ਲੈਂਦੀ ਹਾਂ।
ਓਕੇ।
ਤੇ ਕੀ ਕਰਨੀ
ਹਮ ਹਮ
ਕੜਾਈ ਦੇਸੀ ਕਿਉਂ ਪਾ ਲਿਆ ਹੁਣ ਸਭ ਦੀ ਆਪਣੀ ਆਪਣੀ ਮਨਾਉਂਦਾ ਕੋਈ ਦੇਸੀ ਘਿਓ ਨਾਲ ਬਣਾਉਂਦਾ ਹੈ ਹਨਾ ਹਰ ਤਰ੍ਹਾਂ ਦੀ ਚੀਜ਼ ਹਰ ਤਰ੍ਹਾਂ ਦੀ ਬਾਣੀ ਜਾਂਦੀ ਹੈ ਫੇਰ ਮੈਂ ਪਤਾ ਕੀ ਕਰਦੀ ਹਾਂ ਕੜਾਈ ਚੜਾਈ ਦੇ ਵਿੱਚ ਪਾਇਆ ਕਈ ਲੋਕ
ਹਮ
ਨੇ ਹਾਂ ਮੈਂ ਕੁਛ ਨਹੀਂ ਪਾਉਂਦੀ ਘਿਓ ਪਾਇਆ ਘਿਓ ਵਿੱਚ ਕੀ ਕੀਤਾ ਪਹਿਲਾਂ ਅਦਰਕ, ਲਸਣ ਦਾ ਪਿਆ ਫਿਰ ਕਜ ਪਾਇਆ ਰਾਤ ਰ ਕੇ ਨੂੰ ਭੁੰਨ ਕੇ ਫਿਰ ਉਹਦੇ ਚ ਪਿਆਜ ਪਾਇਆ
ਹਮ
ਪਿਆਜ ਪਾਉਣ ਤੋਂ ਬਾਅਦ ਪਿਆਜ ਹਲਕੇ ਜਹੇ ਲਾਲ ਹੋ ਗਏ। ਫਿਰ ਮੈਂ ਪਤਾ ਉਹਦੇ ਚ ਕੀ ਕਰਦੀ ਹਾਂ
ਹਾਂ
ਟਮਾਟਰ ਪਿਊਰੀ ਬਣਾਉਣੀ ਆ ਨਾ ਮੈਂ ਕੀ ਕਰਦੀ ਹਾਂ ਜਿਹੜਾ ਮਿਕਸੀ ਯੂਜ ਕਰਦੀ ਨਾ ਪਹਿਲਾਂ ਉਹਦੇ ਟਮਾਟਰ ਪੀ ਲੈਂਦੀ ਹਾਂ ਫੇਰ ਉਸ ਤੋਂ ਬਾਅਦ ਪਾਲਕ ਪੀਂਦੀ ਹਾਂ ਉਸੇ ਮਿਕਸੀ ਚ ਕਿਉਂ ਯ ਆ ਜਾਂਦੀ ਪਹਿਲਾਂ ਦੋ 'ਹਿਸਾਬ ਨਾਲ ਦੇਖੋ ਪਾਲਕ ਦੀ ਕੋਆਂਟਟੀ ਹੁੰਦੀ ਹੈ ਉਸ ਹਿਸਾਬ ਨਾਲ
ਹਮ
ਉਸ ਟਮਾਟਰ ਨੂੰ ਪੀਸ ਕੇ ਫਿਰ ਕੀ ਕਰਦੇ ਪਿਆਜ ਹਲਕਾ ਜਿ ਲਾਲ ਹੋਇਆ ਨਾ ਤੇ ਉਹਦੇ ਚ ਕੀ ਕਰਦੀ ਹੈ
ਹਮ
ਮਸਾਲਾ ਪਾ ਦਿੰਦੀ ਹਾਂ। ਗਰਮ ਮਸਾਲਾ ਪਾ ਦਿੰਦੀ ਆਂ ਹਨਾ ਉਹ
ਹਾਂ ਬਾਕੀ ਓਹੀ ਮਸਾਲੇ ਪਾਲੋ ਸਾਰੇ
ਧਨੀਆ ਹਾਂਜੀ ਧਨੀਆ, ਧਨੀਆ ਮਿਕਸ ਹੁੰ ਹੁੰਦਾ ਚਿਆ ਹੋਇਆ ਉਹ ਪਾ ਦਿੰਦੀ ਹ ਤੇ ਨਾਲ ਮੈਂ ਉਤੇ ਹਲਦੀ ਨਹੀਂ ਪਾਉਂਦੀ ਨਾ ਸਾ ਮੈਂ ਨਾ ਪਾਲਕ ਵਿੱਚ ਵੀ ਹਲਦੀ ਨਾ ਪਾਲਕ ਵਿੱਚ ਬਣਦੀ ਮੈਂ ਕਦੇ ਨਹੀਂ ਮੈਂ ਕਦੇ ਸਾਹ ਨਹੀਂ ਦੇਣਾ ਮੈਂ ਕਦੇ ਹਲਦੀ ਪਨੀਰ ਵਿੱਚ ਵੀ ਮੈਂ ਕਦੇ ਲਾਈਫ ਵਿੱਚ ਹਲਦੀ ਨਹੀਂ ਪਾਈ ਸੁੱਕੀ ਲਾਲ ਮਿਰਚ ਆਉਂਦੀ ਹੈ ਉਹ ਤੁਸੀਂ ਚਾਹੋ ਤੇ ਪਾ ਸਕਦੇ ਹੋ।
ਹਾਂ ਹਾਂ
ਕੀ ਲਾ ਲ ਪਿਆਜ ਨਾਲ ਤੁਸੀਂ ਉਹਨੂੰ ਵੀ ਭੁੰਨ ਸਕਦੇ ਹੋ ਆਰਾਮ ਨਾਲ ਉਹ ਫਿਰ ਉਹਦੇ ਟਮਾਟਰ ਪਾ ਕੇ ਅੱਛਾ ਜਦ ਤੱਕ ਤੇਲ ਤੇਲ ਚਿਕਨ ਦਾ ਨਾ ਢੱਕ ਦੀਆਂ ਉਹਨੂੰ ਉਹਦੇ ਚ ਇੱਕ ਮਾਰਕੀਟ ਚ ਆਂਦਾ ਮਸਾਲਾ ਸੁਹਾਨ ਦਾ ਗਰਮ ਮਸਾਲਾ ਆ ਉਹ ਪਾ ਦਿੰਦੀ ਆ ਥੋੜ੍ਹਾ ਜਿਹਾ ਉਹਨੂੰ ਪਾਉਣ ਤੋਂ ਬਾਅਦ ਆਪਣਾ ਤੇ ਨਮਕ ਵ ਔਰ ਦੋ ਚੀਜਾ ਲਾਲ ਮਿਰਚ ਲ ਲ ਮਚ ਚ ਕੁ ਉਹ ਬੜੀ ਲੱਗੀ ਉਹਦੇ ਚ ਕੁੱਟੀ ਵੀ ਆਉਂਦੀ ਹੈ। ਨਾ ਹਲਕੀ ਦਰਦਰਾ ਦਰਵਾ ਟਾਈਪ ਦਾ ਚੀਲੀ ਚੀਲੀ ਆਉਂਦੀ ਏ। ਨਾ ਉਹ ਬੜੀ ਸਵਾਦ ਲੱਗਦੀ ਕਦੇ ਪਾ ਕੇ ਵੇਖਿਆ ਜੇ ਤੇਲ ਵਿੱਚੋਂ
ਫਿਰ ਉ ਬਾਹ ਟੀ ਕਰਦੀ ਪਾਲਕ ਲੈ ਪਾਲ ਪਾਲਕ ਲਿਆ ਪਲਕ ਪਾ ਦਿੱਤਾ ਫਿਰ ਪਨੀਰ ਲੈਦੀ ਹਾਂ। ਥੋੜਾ ਗਰਮ ਪਾਣੀ ਨਾਲ ਧੋ ਲੈਂਦੀ ਆਂ ਕਿਉਂਕਿ ਅੱਜ ਕਲ ਕੀਕਨ ਕੀਕਨ ਜੇ ਪਨੀਰ ਆ ਰਹੇ ਨੇ ਪਨੀਰ ਲੈਦੀ ਹਾਂ ਓਨੂੰ ਅੱਛੀ ਤਰਾਂ ਪਹਿਲਾਂ ਗਰਮ ਹ ਗਰਮ ਪਾਣੀ ਧੋ ਕੇ ਫਿਰ ਉਹ ਥੋੜਾ ਫੇਰ ਥੋੜਾ ਪਾਣੀ ਹੋਰ ਪਾ ਕੇ ਹੋਰ ਇੱਕ ਦੋ ਵਾਰੀ ਪਾਈ ਨਾਲ ਧੋ ਤਾਂ ਕਿ ਉਹਦੀ ਸਮੈਲ ਨਿਕਲ ਜਾਏ ਫੇਰ ਉਸ ਤੋਂ ਬਾਅਦ ਪਨੀਰ ਨੂੰ ਪਨੀਰ ਨੂੰ
ਅੱਛਾ ਤੁਸੀਂ ਫਰਾਈ ਕਰਕੇ ਪਾਉਂਦੇ ਓਂ
ਪਨੀਰ ਹਾਂਜੀ ਮੈਂ ਫਰਾਈ ਕਰਕੇ ਪਾਉਂਦੀ ਹਾਂ ਤੇ ਉਹਨੂੰ ਫਰਾਈ ਕਰਕੇ ਨਾ ਉਹਦੇ ਪੀਸਿਸ ਕੱਟ ਲੋ ਫੇਰ ਹਾਂਜੀ ਕਰਦੀਆਂ ਉਸ ਤੋਂ ਬਾਅਦ ਮੈਂ ਉਹਨੂੰ ਆਪਣਾ ਫਰਾਈ ਕੀਤਾ ਕੱਟ ਕੇ ਨਾ ਤੁਹਾਨੂੰ ਪਤਾ ਆਪਣਾ ਰੇਵੀ ਤੇ ਜਿਵੇਂ ਕਹੀ ਰਹੀਏ ਪਾਲਕ ਨੂੰ
ਹੂੰ
ਉਹਦੇ ਚ ਤੇ ਫੇਰ ਕੀ ਕਰਦੇ ਮੈਂ ਅਹ ਪਨੀਰ ਦੇ ਪੀਸ ਉਹਦੇ ਚ ਪਾ ਕੇ ਥੋੜੀ ਦੇਰ ਹਲਕਾ ਸ ਹੀਲਾ ਲੈ ਲ ਹ ਹਲਕਾ ਹਿਲਾ ਲੈਂਦੀ ਹਾਂ ਹਿਲਾਉਣ ਤੋਂ ਬਾਅਦ ਹਾਂਜੀ ਹਿਲਾਨ ਤੋਂ ਬੰਦ ਉਹਦੇ ਚ ਕੀ ਕਰਦੀ ਹ ਥੋੜ੍ਹੀ ਮਲਾਈ ਲੈਂਦੀ ਹਾਂ। ਕਿਉਂਕਿ ਕਰੀਮ ਤੇ
ਹਾਂ ਹਾਂ।
ਦੇਖੋ ਬ ਵਾਰ ਕਰੀਮ ਨਹੀਂ ਲਿਆ ਪਾਉਂਦੇ ਤੇ ਮੈਂ ਕੀ ਕਰਨੀ ਆ ਤਾਜ਼ੀ ਮਲਾਈ ਹੁੰਦੀ ਹੈ ਨਾ
ਅੱਛਾ
ਅੱਛੀ ਤਰ੍ਹਾਂ ਹਾਂਜੀ ਤਾਜ਼ੀ ਮਲਾਈ ਹੁੰਦੀ ਨਾ ਉਹਨੂੰ ਅੱਛੀ ਤਰ੍ਹਾਂ ਫੇਡ ਲਿਆ ਔਰ ਦੇਸੀ ਘਿਓ ਦੇ ਪੈਸ
ਹਮ।
ਅੱਸੀਂ ਪਾਏ ਉਹਨੂੰ ਅੱਛੀ ਤਰ੍ਹਾਂ ਮਲਾਈ ਨੂੰ ਫੇਟ ਕੇ ਤੇ ਜਿਕਨ
ਹੂੰ ਓਕੇ
ਨੀਰ ਪਾਇਆ ਕਛ ਨਾ ਕ੍ਰੀਮ ਦੀ ਤਰ੍ਹਾਂ ਹੀ ਫੈਨਟੋ
ਠੀਕ
ਗ ਤੇੜਾ ਉਹ ਉੱਥਤੇ ਪਾ ਕੇ ਹਾਂਜੀ ਉਹਦੇ ਤੇ ਪਾ ਕੇ ਥੋੜਾ ਜਿਹਾ ਮੱਖਣ ਪਾ ਦੇਣੇ ਮਲਾਈ ਨੂੰ ਫੇਟ ਕੇ ਅੱਛੀ ਤਰ੍ਹਾਂ ਕਰੀਮ ਬਣਾ ਕੇ
ਕਰਾਂਗੀ।
ਹਾਂਜੀ। ਹਾਂਜੀ ਫਿਰ ਟਰਾਈ ਕਰਕੇ ਦੇਖਿਆ ਜੇ ਬੜਾ ਸਵਾਦ ਉਹ ਤੰਦੂਰੀ ਰੋਟੀ ਖਾ ਕੇ ਦੇਖੋ ਬਹੁਤ ਮਜ਼ਾ ਆਉਂ
ਹਮ ਹਮ
ਹਾਂਜੀ ਮੈਂ ਤੁਹਾਨੂੰ ਮੈਂ ਉਹੀ ਆਖਿਆ ਮੈਂ ਕਿਹਾ ਹ ਹਾਂਜੀ ਹਾਂਜੀ ਕਦੇ ਟ੍ਰਾਈ ਕਰਕੇ ਦੇਖਿਆ ਜੀ ਬਹੁਤ ਅੱਛੀ ਬਣਦੀ ਰੈਸਿਪੀ ਹਾਂਜੀ ਜੀ ਹੋਰ ਹੋਰ ਰੋਟੀ ਉਠਾ ਲਈ ਰੋਟੀ
ਹਾਂ ਬਸ ਖਾਣ ਜਾ ਰਹੀ ਸੀ ਹੁਣ
ਖਾ ਲੀ ਹਾਂ ਨਹੀਂ ਨਹੀਂ ਹਨੇ ਉਹ ਤੁਸੀਂ ਅੱਛਾ ਹਨੇ ਖਾਣ ਜਾ ਰਹੇ ਹੋ ਅੱਜ ਨਹੀਂ ਨਹੀਂ ਅਜੇ ਅਸੀਂ ਅਜੇ ਮੰਮਾ ਦਾ ਵੇਟ ਕਰ ਰਹੇ ਹਾਂ। ਮੰਮਾ ਦਾ ਵੇਟ ਕਰ ਰਹੇ ਹਾਂ। ਤੇ ਨਾ ਆਵਾਜੀ ਬਣਾਈ ਅੱਜ ਪਾਓ ਭਾਜੀ ਬਣਾਈਏ ਮੰਮਾ ਦਾ ਵੇਟ
ਚਲੋ ਵਧੀਆ ਕਰੋ ਤੁਸੀਂ ਇੰਜੋਏ।
ਨਹੀਂ। ਹਾਂ ਵ ਡਿੱ ਕੇ ਆ ਕੇ ਤੁਹਾਨੂੰ ਪਤਾ ਹੀ ਇੰਜੋਏਮੈਂਟ ਹੀ ਹੁੰਦੀ ਹੈ ਰੈਸਪੀ ਬਣਾਓ ਇਹ ਕਰੋ
ਸਹੀ ਗੱਲ ਹੈ ਹਾਂ ਸਮਝ ਚ ਤਾਂ ਹੀ ਹੈ ਬਸ ਘਰੇ ਰਹੋ ਬਸ ਇਦਾਂ ਹੀ ਲੱਗੇ ਰਹਿੰਦੇ ਆ ਕੰਮ ਛੁੱਟੀ ਆਣਾ ਚਾਹੀਦਾ ਹਾਂਜੀ
ਆਉਣ ਦਾ ਟਾਈਮ ਮਿਲਦਾ ਕਿ ਪੇਕੇ ਆਣ ਦਾ ਟਾਈਮ
ਤਾਂ ਹੈ।
ਮਿਲਦਾ ਚ ਚਲੋ ਤੁਸੀਂ ਇੰਜੋਏ ਕਰੋ। ਹਾਂ ਰੋਟੀ ਖਾਓ ਮੈਂ ਵੀ ਖਾਦੀ ਹ ਚਲੋ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ